ਸਸਰੀ ਕਾਲ ਜੀ।
ਹਾਂਜੀ ਸਾਛੀ ਕਾਲ ਜੀ ਹੋਰ ਠੀਕ-ਠਾਕ?
ਵਦੀਆ-ਵਦੀਆ ਤੁ ਸੁਣਾਓ ਕੀ ਹਾਲ ਐ?
ਬਸ ਵਦੀਆ ਜੀ ਅਸੀਂ ਵੀ ਵਦੀਆ, ਹੋਰ ਕੀ ਕਰਦੇ ਸੀ ਤੁਸੀਂ?
ਅਸੀਂ ਕੋਠੇ ਚੜੇ ਸੀ, ਬੱਦਲ ਚੜੇ ਹੋਏ ਨੇ ਕਾਲੇ-ਕਾਲੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਹੋਰ ਸੁਣਾਓ ਖਾ ਬਣਾ ਲੀਆਂ?
ਹੋਰ ਸੁਣਾਓ ਜੀ ਤੁਸੀਂ ਰੋਟੀ-ਪਾਣੀ ਖਾ ਲੀ?
ਸਬਜ਼ੀ ਸੁਬਜ਼ੀ ਤਾ ਬਣਾ ਲੀ ਰੋਟੀ ਤਾਂ ਸਾਡੇ ਲੇਟ ਈ ਬੰਦੀ।
ਅੱਛਾ-ਅੱਛਾ, ਬਸ ਅਸੀਂ ਵੀ ਕੋਠੇ ਚੜੇ ਹੋਏ ਸੀ ਹਵਾ ਚਲਦੀ ਵੀ ਬੜੀ ਵਦੀਆ।
ਹਾਂ ਸਾਡੇ ਤਾਂ ਬੱਦਲ ਬਣੇ ਨੇ ਬਾਰਿਸ਼ ਆਏਗੀ ਰਾਤੀ।
ਹਾਂਜੀ ਦੇਖੋ ਇੱਥੇ ਵੀ ਮਤਲਬ ਓਈ ਮੌਸਮ ਹੋਏਆ ਦਾ, ਏਥੇ ਲਾਈਟ ਚਲੀ ਗਈ ਏ ਓਨ
ਅੱਛਾ, ਹਾਂ ਲਾਈਟ ਦਾ ਬੜਾ ਰੋਲਾ ਰੈਂਦੈ।
ਹਾਂਜੀ ਕੱਲ ਦੀ ਲਾਈਟ ਏਨਾ ਪਰੇਸ਼ਾਨ ਕੀਤਾ ਜੀ ਸਾਡੇ ਬੁਰੇ ਮਤਲਬ ਬੁਰੇ ਹਾਲ ਹੋ ਗਏ ਸਾਡੇ ਤੇ। ਬਸ, ਅਨਵੇੇਟ ਤਾਂ ਲੱਗੇਆ ਹੋਏਐ, ਪਰ ਐਵੇਂ ਬਾ-ਬਾ ਲਾਈਟ ਬੜਾ ਪਰੇਸਾ਼ ਸਾਨੂੰ ਐ ਸੀ ਇਨਵੇਟਰ ਮਤਲਬ ਓ ਬੋਲ ਨਾ ਜਾਏ, ਕਿਉਂਕਿ ਸਭ ਦੇ ਪੰਖੇ ਮਸਾ ਚੱਲਦੇ ਬਏ ਸ ਨਾ, ਤੇ ਈਕੋ ਇਨਵੇਟਰ ਲੋੜ ਜਾਦਾ ਪੈਂਦਾ ਐ।
ਐਹੀ ਗੱਲ ਤਾਂ ਹੈ ਬਾਰਸ਼ਾਂ ਦੇ ਵਿੱਚ ਲਾਈਟ ਦਾ ਬੜਾ ਪੰਗਾ ਰੈਂਦਾ ਬਾਰਸ਼ਾਂ ਦੇ ਦਿਨਾਂ ਚ। ਇਨਵੇਟਰ ਵੀ ਬੋਲ ਜਾਂਦੇ ਨੇ ਕੀ ਕਰੀਏ ਫੇਰ ਪੱਖੇ ਚੱਲਣੇ ਇਨਵੇਟਰ ਤੇ ਵੀ।
ਹਾਜੀ-ਹਾਜੀ। ਹਾਂਜੀ-ਹਾਂਜੀ ਬਿਲਕੁਲ ਬਿਲਕੁ ਬਾਰਿਸ਼ ਆਏਗੀ ਤੇ ਲੈਟ ਕੱਢ ਦੇਣਗੇ, ਤੇ ਲੈਟ ਕੱਟ ਫੇਰ ਜਦੋਂ ਬਾਰਸ਼ ਆਂਦੀ ਰਏਗੀ ਆਂਦੀ ਰਏਗੀ ਮਕੌੜੇ, ਮੱਛਰ ਵਗੈਰਾ ਸਭ
ਬਾਰਿਸ਼ ਵੀ ਤਾਂ ਆਣੀ ਚਾਈਦੀ ਏ ਗਰਮੀ ਵੀ ਤਾਂ ਤੇਨ-ਚਾਰ ਦਿਨ ਦੀ ਬੜੀ ਹੋ ਰੀ।
ਦੋ ਦਿਨਾਂ ਨੇ ਠੰਡ ਪਾਤੀ ਬਾਰਿਸ਼ ਨੇ, ਤੇ ਹੋਣ ਗਰਮੀ ਓਨੀ ਕਰ ਤੀ ਏਨਾ ਨੇ
ਹੁਣ ਤਾਂ ਦੋ-ਤਿਨ ਹੋ ਗੇ ਐਨੀ ਹੁੰਮਸ ਹੋ ਰੀ ਸਾ ਈ ਨੀ ਆਂਦਾ ਪਾ ਤੇ।
ਹਾਂਜੀ-ਹਾਂਜੀ ਐ ਤੇ ਹੈ ਈਏ।
ਆ, ਨਿੱਕੇ-ਨਿੱਕੇ ਨਿਆਣੇ ਆਲੀਆਂ ਦੇ ਤਾਂ ਹੋਰ ਵੀ ਬੁਰੇ ਹਾਲ ਹੋਏ ਪਏ ਤੇ।
ਨਿਕੇ-ਨਿਕੇ ਨਿਆਣੇਆਂ ਦੇ ਬੁੁਰੇ ਹਾਲ ਤ ਹੋਏ ਪਏ ਨੇ, ਪਰ ਐ ਮੁੰ
ਫੇਰ‌ ਮੱਛਰ-ਮੁੱਛਰ ਵੀ ਤਾਂ, ਮੱਛਰ ਤਾਂ ਖਾਂਦੇ ਨਾ ਪੂਰੇ ਮੌਸਮ ਦੇ ਸਾਬ ਨਾਲ।
ਹਾਂਜੀ ਓ ਤਾਂ ਖੇਲਦੇ ਰੈਂਦੇ ਬਾਰ ਏਨਾਂ ਨੂੰ ਨਾ ਗਰਮੀ ਲੱਗਦੀ ਏ ਨਾ ਮੱਛਰ, ਓ ਹੁੰਦੇ ਨੇ ਬਸ ਐਨ ਖੇ, ਖੇਡਨ ਚ ਹਾਂ ਹਾਂਜੀ-ਹਾਂਜੀ ਬਿਲਕੁਲ-ਬਿਲਕੁਲ।
ਬੀਜੀ ਹੋ ਯਾਦੇ ਖੇਡਨ ਚ ਜਾਦਾ ਈ।
ਹਾਂਜੀ-ਹਾਂਜੀ ਐ ਤਾਂ ਹੈ ਈ ਏ।
ਔਰ ਮੈਂ ਚੜੀ ਸੀ ਕੋਠੇ ਮੈਂ ਕੇਆ ਚੱਲ ਗਮਲੇਆਂ ਨੂੰ ਪਾਣੀ ਦਿੰਨੀ ਆ ਥੋੜਾ, ਤੇ, ਦੇਖੇਆ ਮੌ ਸਮ ਬਾਰਸ਼ਾ ਆਲਾ ਹੋਏਆ, ਮੈਂ ਕੇਆ ਚਲ ਤਾਂ ਆਪੇ ਈ ਦਿਪ ਜਾਣਾ ਗਮਲੇਆਂ ਨੂੰ ਪਾਣੀ ਅੱਜ।
ਬਸ ਮੈਂ ਵੀ ਨਿੰਬੂ ਪਾਣੀ ਬਣਾ ਕੇ ਲਿਆਏ ਸੀ, ਮੈਂ ਕਿਆ ਚਲ ਕੋਠ ਠੰ ਠੰਡੀ ਹਵਾ ਚ ਪੀਨੇ ਘੁੰਮ-ਘੁੰਮ ਕੇ ਬਸ ਨਿੰਬੂ ਪਾਣੀ ਪੀਂਦੇ ਪਏ ਸੀ, ਆਪਾਂ ਵੀ ਹੁਣੇ ਲਾਈਟ ਆਈ ਏ
ਅੱਚਾ। ਅੱਛਾ ਵੈਸੇ ਦੇਖੋ ਨਿੰਬੂ ਪਾਣੀ ਆਪਣੀ ਜਗ੍ਹਾ ਸੌ ਕੋਲਡ ਡਰਿੰਕ ਆਪਣੀ ਜਗ੍ਹਾ ਜੋ ਨਿੰਬੂ ਪਾਣੀ ਐ ਓ ਨਿੰਬੂ ਪਾਣੀ ਹੀ ਐ।
ਹਾਜੀ-ਹਾਜੀ।
ਪਰ ਅੱਜ-ਕੱਲ੍ਹ ਦੇ ਲੋਕ ਜਾਦਾ ਚੋਚਲੇ ਬਾਜ਼ੀਆਂ ਚ ਪਏ ਨੇ ਨਾ
ਹਾਂਜੀ-ਹਾਂਜੀ ਓ ਕੋਲਡ ਡਰਿੰਕ ਕੋਲਡ ਡਰਿੰਕ ਪੀਨੇ ਆ ਮਤਲਬ ਮੈਨੂੰ ਤਾਂ ਸਈ ਲੱਗਦੀ ਨੀ।
ਅਸੀ ਤਾਂ ਪੀਂਦੇ ਈ ਨੀ ਅਸੀਂ ਤਾਂ ਨਿੰਬੂ ਪਾਣੀ ਪੀਨੇ ਆ ਘਰ।
ਹਾਂਜੀ ਬਸ ਮੈਂ ਵੀ ਓ ਆਂਦੇ ਨਾ ਅੱਜ-ਕੱਲ੍ਹ ਪਾਓਚ ਆਉਂਦੇ ਨੇ ਮੈਂ ਤੇ ਓਹੀ ਘੋਲ ਲੈਂਦੀ ਆ ਨਿੰਬੂ ਪਾਣੀ ਦੇ
ਨਈ ਤੇ ਅੱਜ-ਕੱਲ ਵਧੀਆ ਨ ਤਾਜ਼ਾ ਨਿੰਬੂ ਆਰਿਆ ਤਾਜ਼ਾ ਨਿੰਬੂ ਘੋਲੋ
ਤਾਜੇ ਨੇ ਤਾਜੇ ਨਿੰਬੂ ਦੇ ਵਿਚ ਚ ਓ ਚਲ ਜਾਂਦਾ ਖੱਟੇ-ਖੱਟੇ ਮੂੰਹ ਹੋ ਜਾਂਦੇ ਨੇ
ਅੱਛਾ। ਨਿੰਬੂ ਪਾਣੀ ਬਣਾ ਗਿਆ ਨਾ ਚੀਨੀ ਘੋਲ ਕੇ ਜਿਵੇਂ ਨਿੰਬੂ ਪਾ ਕੇ ਵਿੱਚ ਸੋਡਾ ਪਾ ਦੋ। ਸੋਡੇ ਦੀ ਬੋਤਲ ਪਾ ਲੋ ਫਿਰ ਵੀ ‌ਪੀ ਕੇ ਖ ਨਿੰਬੂ ਪਾਣੀ ਕਿਆ ਮਜ਼ੇਦਾਰ ਨਿੰਬੂ ਪਾਣੀ ਬਣੇਗਾ।
ਹਾਂਜੀ-ਹਾਂਜੀ ਹੋਰ ਦੱਸੋ ਤੁਸੀਂ?
ਬਸ ਵੇਲੇ ਬੈ-ਬੈ ਕੇ ਥੱਕ ਗਿਆ ਛੁੱਟੀਆਂ ਖਤਮ ਹੋ ਗਈਆਂ ਬੱਚਿਆਂ ਦੀਆਂ ਲੱਗੇ ਸਕੂਲਾਂ ਚੱਪੜੇ
ਤਾਂ ਵੇੇਲੇ ਰੈ-ਰੈ ਕੇ ਥੱਕ ਗਿਆ ਆ ਹਰ ਕੋਈ ਆਪੋ ਆਪਣੇ ਘਰਾਂ ਚ ਚਲਾ ਗਿਆ ਘਰ ਖਾਲੀ ਹੋਗੇ।
ਹਾਂਜੀ-ਹਾਂਜੀ ਏ ਤਾਂ ਹੈ ਈ ਏ। ਬਸ ਹੁਣ ਦੇਖੋ ਮੌਸਮ ਦੇ ਹਿਸਾਬ ਨਾਲ ਤਬੀਅਤ ਵੀ ਖ਼ਰਾਬ ਹੋ ਜਾਂਦੀ ਐ, ਬੱਚੇ ਪਾ ਫਾਸਟ ਫੂਡ ਵੀ ਖਾ ਲੈਂਦੇ ਨੇ ਤੇ ਹੋਰ ਤਬੀਅਤ ਖ਼ਰਾਬ ਹੁੰਦੀ ਐ।
ਓਹੀ ਤਾਂ ਸਾਡੇ ਨਾ ਬਲਕਿ ਅਸੀਂ ਪੀ ਪਿੱਛਾ ਕਰਕੇ ਛੁੱਟੀਆਂ ਚ ਗਏ ਸੀ ਕਿਤੇ ਓ ਤਾਂ ਗਮਲੇ ਸਾਡੇ ਸੁੱਕ ਗੇ ਸਾਰੇ ਗਰਮੀ ਇੰਨੀ ਪਈ ਪਿ ਛੇ ਕਰਕੇ ਬਾਰਿਸ਼ ਹੋਈ ਨੀ ਪੈਲੇ ਤਾਂ ਦੋ ਤਿੰਨ ਦਿਨ ਲਗਾਤਾਰ ਬਾਰਿਸ਼ ਹੋਈ ਤੇ ਚੱਲ ਠੀਕ ਸੀਗਾ ਫਿਰ ਕਮਲੇ ਸਾਡੇ ਸੁੱਕ ਗੇ ਫੇਰ ਓ ਅ ਸੀਂ ਮਾਲੀ ਨੂੰ ਬੁਲਾਇਆ, ਓ ਕੈਂਦਾ ਜੇੜਾ ਥੋ ਏਸੀ ਦਾ ਪਾਣੀ ਨਿਕਲਦਾ ਨਾ
ਹਾਂਜੀ-ਹਾਂਜੀ।
ਓ ਗਮਲਿਆ ਚ ਪਾਓ। ਏਸੀ ਆਲਾ ਪਾਣੀ ਫਿਰ ਗਮਲੇ ਚ ਪਾਇਆ ਤੀਜੇ ਦਿਨ ਫੇਰ ਗਮਲੇ ਹਰੇ ਹੋ ਗਏ ਸਾਡੇ। ਜਨੀ ਅਨਾ ਵਧੀਆ ਹੁੰਦਾ ਓ ਪਾਣੀ।
ਹੂੰ ਹਾਂਜੀ-ਹਾਂਜੀ ਬਿਲਕੁਲ।
ਔਰ ਅੱਜ ਕੱਲ੍ਹ ਦੇ ਮੌਸਮ ਵਿਚ ਤਾਂ ਬਸ ਆਪਣਾ ਬਚਾਅ ਓ ਆਪ ਈ ਰੱਖੇ ਬੰਦਾ ਬਾਹਰ ਦਾ ਘੱਟ ਖਾਓ।
ਹਾਂਜੀ-ਹਾਂਜੀ, ਐ ਤਾਂ ਹੈਗੇ ਆ ਏਨਾਂ ਮਨਾ ਕਰਨ ਤੋਂ ਬਾਦ ਬਾਰ ਤਾਂ ਖਾ-ਖਾ ਈ ਲੀਂਦੇ ਨੇ।
ਖਾਂਦੇ ਈ ਨੇ ਜੀ ਅਸੀਂ ਲੋਕ ਖੁਦ ਈ ਬਜ਼ਾਰ ਵੀ ਗਏ ਤਾਂ ਸੁੱਕਾ ਕੌਣ ਆਂਦਾ ਖਾ ਕੇ ਈ ਆਂਦਾ ਗੰਦ ਤੇ।
ਹਾਂਜੀ ਹਾਂਜੀ, ਦੇਖੋ ਬਾਜ਼ਾਰ ਜਾਣਾ ਤੇ ਮਨ ਕਰਦਾ ਐ ਵੀ ਖਾ ਲਈਏ ਓ ਵੀ ਖਾ ਲਈਏ
ਹਾਂ ਔਰ ਐਵੀਂ ਪਤਾ ਐਹ ਚੀਜ਼ ਨੁਕਸਾਨ ਕਰੇਗੀ।
ਹਾਂਜੀ, ਨੁਕਸਾਨ ਤਾਂ ਕਰੇਗੀ ਕੀ ਕਰੀਏ ਮੂੰਹ ਚ ਪਾਣੀ ਆ ਜਾਂਦਾ।
ਓਈ ਤੇ। ਮੋਮੋਸ ਖਾਲੋ ਪਤਾ ਮੈਂਦਾ ਪਚਦਾ ਨੀ, ਫੇਰ ਵੀ ਮੋਮੋਸ ਜ਼ਰੂਰ ਖਾਈ ਦੇ ਬਾਜ਼ਾਰ ਜਾ ਕੇ।
ਹਾਂਜੀ- ਹਾਂਜੀ।
ਪਰ ਅੱਜ ਕੱਲ ਜੇ ਬਾਜ਼ਾਰ ਨਾ ਖਾਓ, ਉਹੀ ਚੀਜ਼ਾਂ ਘਰ ਦੇ ਜਾਂਦੇ ਨੇ ਔਨਲਾਈਨ ਸਾਰੀਆਂ ਔਡਰ ਕਰੋ ਝੱਟ ਘਰ ਦੇ ਜਾਣਗੇ।
ਔਡਰ ਤਾਂ ਕਰੋ ਆ ਜਾਂਦੀ ਆ, ਪਰ ਇੱਕ ਵਾਰੀ ਘਰ ਹੀ ਬਣਾ ਦਿੰਦੇ ਆ, ਘਰ ਵੀ ਸਹੀ ਰਹਿੰਦੇ ਨੇ ਸੂਜੀ ਦੇ ਬਣਦੇ ਨੇ ਮੋਮੋਜ।
ਨਈ ਸੂਜੀ ਦੇ ਤੇ ਨੀਂ ਬਣਦੇ, ਮੈਦੇ ਦੇ ਬਣਦੇ ਨੇ।
ਸੂਜੀ ਦੇ ਵੀ ਬਣਦੇ ਜਾਦੇ ਜੀ, ਮੈਂ ਵੇਖੀ ਆ ਇੱਕ ਇੱਕ ਵੇਖੀ ਸੀ ਯੂ ਟਿਊਬ ਤੇ ਵੀਡੀਓ ਏਨੇ ਟੇਸਟੀ ਬਣਾਏ ਸੀ ਉਹਨੇ, ਮੈਂ ਵੀ ਬਣਾ ਕੇ ਵੇਖਿਆ ਸੂਜੀ ਦਾ। ਪਰ ਐ ਜਰਾ ਫੱਟ ਗਿਆ ਸੀ ਮੇਕੋ, ਹਾਂਜੀ ਬਣ ਗਿਆ ਸੀ ਜੀ ਇੱਕ ਫਟ ਗਿਆ ਸੀ ਵਿੱਚ ਖ਼ਰਾਬ ਹੋ ਗਿਆ ਸੀ।
ਮਿਕਸ ਕਰਦੇ ਹੋਣਾ, ਫਿਰ ਮੈਦਾ ਸੂਜੀ।
ਨਹੀਂ ਜੀ ਉਹ ਇਸ ਤਾਂ ਨਈ ਪਹਿਲੇ ਮੈ ਸਬਜ਼ੀਆਂ ਕਰ ਲੀ ਨਾ, ਸਬਜ਼ੀਆਂ ਮਤਲਬ ਸਾਰੀ ਬਰੀਕ- ਬਰੀਕ ਕਟਿੰਗ ਕਰਕੇ।
ਹੂੰ।
ਤੇ ਫੇਰ ਸੂਜੀ ਦਾ ਬੈਟਰ ਬਣਾ ਕੇ।
ਹਾਂ।
ਪਹਿਲੇ ਸੂਜੀ ਨੂੰ ਲੈ ਕੇ ਨਾ ਮਿਕਸੀ 'ਚ ਮਤਲਬ ਜਿੰਨੀ ਸੀ ਨਾ ਓਨੀ ਆਪਾਂ ਪੀਸ ਫਿਰ ਦੁਬਾਰਾ ਮਿਕਸੀ ਚ ਦੁਬਾਰਾ ਪੀਸੀ ਸੂਜੀ। ਫੇਰ ਬੈਟਰ ਬਣਾ, ਹਾਂ ਬਹੁਤ ਬਰੀਕ ਕਰ ਲੀ। ਫੇ ਉਹਦਾ ਬੈਟਰ ਬਣਾਇਆ। ਬਣਾ ਕੇ ਨਾ ਫੇਰ ਉਹਨੂੰ ਮਤਲਬ ਤਵੇਂ ਤੇ ਪਹਿਲੇ ਘਿਓ ਵਗ਼ੈਰਾ ਲਾਇਆ, ਪਾਨੀ ਨਾਲ ਸਾਫ ਕੀਤੇ ਚੰਗੀ ਤਰ੍ਹਾਂ ਫਿਰ ਕੋਲੇ ਨੂੰ ਸ਼ੇਪ ਦੇ ਕੇ ਮਸਾਲਾ ਪਾਤਾ, ਤੇ ਬਹੁਤ ਟੇਸਟੀ ਬਣੇ ਸੀ, ਫੇਰ ਟਮਾਟਰ ਹ ਲਾਲ ਮਰਚਾਂ ਸੁੱਖਾ ਕੇ। ਉਹਨੂੰ ਮਤਲਬ ਸੇਕ ਕੇ ਫਿਰ ਮਿਕਸੀ ਚ ਚਟਨੀ ਬਣਾ ਲੀ ਲਾਲ। ਘਰ ਬਣਾ ਖਾਧੇ ਮੋਮੋਸ ਬਹੁਤ ਟੇਸਟੀ ਮੋਮੋਸ ਬਣੇ ਸੀ।
ਮੈਂ ਵੀ ਟਰਾਈ ਕਰਾਂਗੀ ਸੂਜੀ ਦੇ ਤਾਂ
ਹਾਂਜੀ ਵਧੀਆ ਬਣਦੇ ਨੇ, ਪਰ ਉਹ ਮਤਲਬ ਐਵੇਂ ਨੁਕਸਾਨ ਵੀ ਨੀਂ ਦੇਣਗੇ‌। ਸਈ ਰਹਿੰਦੇ ਨੇ
ਤੇ ਤਵੇ ਤੇ ਕੀ ਤਲ ਕੇ ਬਣਾਏ ਸੀਗੇ?
ਨਹੀਂ ਸਟੀਮ ਕੀਤੇ ਫਿਰ ਉਹਨੂੰ
ਅੱਛਾ-ਅੱਛਾ।
ਕੜਾਈ ਚ ਵੱਡੀ ਕੜਾਈ ਹੁੰਦੀ ਨਾ ਉਹ ਚ ਪਾਣੀ ਪਾ ਲੋ ਫੇਰ ਸਟੈਂਡ ਹੁੰਦਾ ਉਹਦੇ ਉੱਪਰ ਰੱਖ ਦੋ ਪਲੇਟ ਚ ਪਾਕੇ ਕੇ, ਪਲੇਟ ਚ ਤੇਲ ਲਾ ਕੇ
ਤੇ ਮੈ ਤੇ ਇੱਕ ਵਾਰੀ ਤੇ ਉਹ ਜਿਵੇਂ ਸਟੀਲ ਦੀ ਛੰਨੀ ਹੁੰਦੀ ਨਾ ਕੜਾਹੀ ਚ ਪਾਣੀ ਪਾ ਕੇ ਛਨਨੀ ਤੇ ਰੱਖ ਤੇ ਸੀ ਸਾਰੇ। ਤੇ ਉਹਨੂੰ ਢੱਕ ਦੋ ਵੀਹ ਮਿੰਟ ਵਾਸਤੇ ਉਹ ਭਾਫ ਨਾਲ ਈ ਬੜੇ ਸੋਹਣੇ ਬਣਦੇ ਸੀਗੇ।
ਹਾਂਜੀ- ਹਾਂਜੀ ਇਹ ਤਾਂ ਹੈ ਈ ਆ।
ਦੇਖਣ ਨੂੰ ਸੋਹਣੇ ਲੱਗਦੇ ਤਾਂ ਅੰਦਰ ਤਾਂ ਨਾਸ ਈ ਮਾਰਨਾ ਉਹਨਾਂ ਨੇ
ਹਾਂਜੀ-ਹਾਂਜੀ।
ਬਸ ਅੱਜ ਕੱਲ ਰੋਜ਼ ਚੱਕਰ ਲੱਗ ਰਿਹਾ ਬਜ਼ਾਰ ਦਾ ਕੁੜੀ ਦਾ ਵਿਆਹ ਹੈਗਾ। ਤੇ ਉਹ ਰੋਜ਼ ਕੁੱਛ ਨਾ ਕੁੱਛ ਖਰੀਦਣ ਜਾਈਦਾ ਤੇ ਫਿਰ ਆਪ ਹੀ ਆਲਸ ਕਰ ਜਾਈ ਦੇ ਬੀ ਘਾਰ ਜਾ ਕੇ ਕੌਣ ਰੋਟੀ ਬਣਾਏ ਤੇ ਬਾਹਰੋਂ ਖਾ ਕੇ ਚੱਲੋ
ਇਹ ਤੇ ਹੈ ਹੀ ਏ ਜਦੋਂ ਆਪਾਂ ਬਾਜ਼ਾਰ ਜਾਈਏ ਤੇ ਫੇਰ ਘਰ ਮ ਟੈਮ‌ ਤੇ ਹੋਈ ਜਾਂਦਾ ਇੱਕ ਦੋ ਤੇ ਵੱਜ ਈ ਜਾਂਦਾ ਬਾਹਰ ਹੀ ਖਾ ਕੇ ਆਜੋ ਇਸ ਤੋਂ ਵਧੀਆ ਘਰ ਫਿਰ ਆਕੇ ਬਣਾਓ ਫਿਰ ਖਾਓ ਕਿਤੇ ਬਾਹਰ ਹੀ ਖਾਓ ਬਣੀ ਬਣਾਈ
ਅਰੇ ਵਿਆਹਾਵਾਂ ਦੀ ਸ਼ੋਪਿੰਗ ਹੁੰਦੀ ਆ ਨਾ ਜਿਹੜੀ ਉਹ ਸਵੇਰੇ ਨਿਕਲੋ ਬੰਦਾ ਰਾਤੀ ਘਰ ਵੱਡਦਾ ਆ ਕੇ
ਹਾਂਜੀ ਵਿਆਹ ਵਾਸਤੇ ਦੇਖੋ ਬਹੁਤ ਟੈਮ ਲੱਗ ਜਾਂਦਾ ਏ ਜੀ
ਹਾਂ
ਸ਼ੋਪਿੰਗ ਬਹੁਤ ਹੁੰਦੀ ਏ ਇੱਧਰ ਜਾ ਉੱਧਰ ਜਾ ਬਹੁਤ ਕੰਮ ਹੁੰਦਾ ਜੀ ਬਹੁਤ ਜ਼ਿਆਦਾ
ਸਵੇਰੇ ਜਾਓ ਸ਼ਾਮੀ ਘਰ ਵੜੋ ਤਾਂ ਜਾ ਕੇ ਕੋਈ ਦੋ ਚੀਜ਼ਾਂ ਚਜਦੀਆਂ ਆਦੀਆਂ ਨਹੀਂ ਤਾਂ ਚੀਜ਼ਾਂ ਹੀ ਨਹੀਂ ਆਂਦੇ ਪਰ ਮੈਨੂੰ ਉਹ ਆਦਤ ਅੱਛੀ ਨੀ ਲੱਗਦੀ ਹੁਣ ਖਰੀਦ ਕੇ ਲਿਆਉ ਸ਼ਾਮੀ ਦੂਜੇ ਦਿਨ ਫਿਰ ਬਦਲ ਬਦਲ ਕੇ ਲਿਆਓ ਇੱਕੋ ਵਾਰੀ ਚੀਜ਼ ਲਿਆਓ ਤਸੱਲੀ ਨਾਲ ਦੇਖ ਕੇ
ਹਾਂਜੀ ਹਾਂਜੀ ਏਹ ਤਾਂ ਹੈ ਹੀ ਐ
ਤੇ ਨਾ ਅੱਜ ਕੱਲ ਔਨਲਾਈਨ ਸ਼ੋਪਿੰਗਾ ਕਰ ਲੈਂਦੇ ਨੇ ਜ਼ਿਆਦਾ
ਹਾਂਜੀ ਹਾਂਜੀ ਔਨਲਾਈਨ ਬਹੁਤ ਚੱਲ ਗਿਆ ਮੀਸ਼ੋ ਹੋ ਗਿਆ ਅੱਜ ਕੱਲ ਹੋਰ ਵੀ ਨੇ ਐਮਾਜ਼ੋਨ ਵੀ ਹੋ ਗਿਆ ਔਨਲਾਈਨ ਤੇ ਬਸ ਦੇ ਐ ਵੇ ਕੱਪੜਾ ਖਰਾਬ ਨੀ ਹੋਣਾ ਚਾਹੀਦਾ ਇੱਕ ਵਾਰ ਸਹੀ ਆਜੇ ਤੇ ਆਜੇ ਫਿਰ ਸਾਈਜ਼ ਦੇ ਵਿੱਚ ਹੁੰਦਾ ਸਾਈਜ਼ ਵੀ ਲਿਖਿਆ ਹੁੰਦਾ ਕੀ ਲੈਣਾ ਕੀ ਨਹੀਂ
ਹਮ ਨਹੀਂ ਐ ਨਹੀਂ ਵੈਸੇ ਤਾਂ ਬਦਲਿਆ ਵੀ ਜਾਂਦਾ ਔਨਲਾਈਨ ਦਾ ਕੱਪੜਾ ਪਰ ਉਹੀ ਹੈ ਫਿਰ ਪੇਮੈਂਟ ਆਪਣੇ ਨਗਦ ਦਿੱਤੀ ਹੁੰਦੀ ਹੈ ਤੇ ਦੋ ਤਿੰਨ ਦਿਨ ਬਾਅਦ ਵਾਪਿਸ ਮਿਲਦੀ ਸਾਨੂੰ
ਹਾਂਜੀ ਹਾਂਜੀ
ਤਸੱਲੀ ਨਾਲ ਬਾਜ਼ਾਰ ਜਾ ਕੇ ਚਾਰ ਦੁਕਾਨਾਂ ਫਿਰ ਕੇ ਚੀਜ ਲਵੇ
ਹਾਂਜੀ ਹਾਂਜੀ ਏਹ ਤਾਂ ਹੈ ਹੀ ਏ ਅਗਰ ਹਾਂ ਹਾਂ ਲੈਣੀ ਵੀ ਹੈ ਤੇ ਇੱਕੋ ਵਾਰੀ ਬੰਦਾ ਬਾਹਰ ਨਿਕਲਿਆ ਤੇ ਫਿਰ ਤਸੱਲੀ ਤਾ ਕਰਕੇ ਆਵੇ ਇਹ ਤੇ ਹੈ ਨੀ ਕੀ ਫਟਾਫਟ ਗਈ ਏ ਫਟਾਫਟ ਘਰ ਆ ਜੀਏ
ਓਹੀ ਤੋਂ ਚੀਜ਼ ਲਓ ਬੰਦਾ ਤਸੱਲੀ ਨਾਲ ਨਹੀਂ ਤਾਂ ਨਾ ਲਓ ਹੁਣ ਬੱਚੇ ਕਹਿੰਦੇ ਵੀ ਲਹਿੰਗਾ ਆਪਣਾ ਲੈਣਾ ਆਪਣਾ ਲੈਣਾ ਮੈਂ ਕਿਹਾ ਆਪਣਾ ਕੀ ਕਰਨਾ ਲੈ ਕੇ ਆਪਣਾ ਪੈਂਤੀ ਚਾਲੀ ਹਜ਼ਾਰ ਤੋਂ ਘੱਟ ਨੀ ਹੈ ਹਲਕੇ ਤੋਂ ਹਲਕਾ ਵੀ
ਜਿਆਦਾ ਹੀ ਏ ਛੇ ਸੱਤ ਹਜਾਰ
ਉਹੀ ਤਾਂ ਪੰਜ ਛੇ ਹਜ਼ਾਰ ਦਸ ਹਜ਼ਾਰ ਤੱਕ ਕਿਰਾਇਆ ਵੀ ਆ ਜਾਏਗਾ ਪਰ ਫ਼ੇਰ ਪਾਣਾ ਕਦੋਂ ਹੈ ਇੱਕੋ ਵਾਰੀ ਪੈਣਾ ਹੁੰਦਾ
ਹਾਂਜੀ ਹਾਂਜੀ ਏਹ ਤਾਂ ਹੈ ਹੀ
ਫ਼ੇਰ ਤਾਂ ਬੈਡਾਂ ਚ ਹੀ ਰੱਖਣਾ ਚੱਕ ਕੇ
ਹਾਂਜੀ
ਮੈਂ ਕਿਹਾ ਫ਼ਿਰ ਤਾਂ ਬੈਡਾਂ ਚ ਹੀ ਸਾਹਮਣਾ ਬੈਂਡ ਦੇ ਵਿੱਚ ਰੱਖ ਦੋ ਵਿਆਹ ਤੋਂ ਪਾ ਕੇ ਫਿਰ ਫ਼ੇਰ ਕਿੰਨੇ ਪਾਣਾ
ਹਾਂਜੀ ਹਾਂਜੀ ਇੱਕੋ ਵਾਰੀ ਪੈਂਦਾ ਜੀ ਲਹਿੰਗਾ ਬਾਰ ਬਾਰ ਨੀ ਪੈਂਦਾ ਘਰ ਕਿਸੇ ਦਾ ਵਿਆਹ ਆਵੇ ਤਾਂ ਪੈ ਜਾਂਦਾ
ਹੋਰ ਇੱਕੋ ਵਰੀ ਪਾਓ ਫ਼ੇਰ ਰੱਖ ਦਓ ਇਸ ਨਾਲ ਤਾਂ ਬੰਦਾ ਕਿਰਾਏ ਦਾ ਲਹਿੰਗਾ ਲ ਲੋ ਤੇ ਚਾਰ ਵਰਾਇਟੀਆਂ ਹੋਰ ਬਣਾ ਲੋ ਚਾਰ ਸੂਟ ਹੋਰ ਲੈ ਲੋ ਚਾਹੇ ਐ ਤਾਂ ਹੈ ਬੀ ਆਪਣੇ ਐ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਔਰ ਆਪਣੀ ਚੀਜ਼ ਔਰ ਕਿਰਾਏ ਦੀ ਚੀਜ਼ ਤਾਂ ਫ਼ਰਕ ਵੀ ਬਹੁਤ ਹੈ ਪਤਾ ਨੀ ਕਿੰਨੇ ਕਿੰਨ ਪਾਇਆ ਹੁੰਦਾ ਕੀ ਚੀਜ਼ੀ ਹੁੰਦੀ ਕੀ ਨਹੀਂ
ਹਾਂਜੀ-ਹਾਂਜੀ ਏ ਤੇ ਹੈ ਈ ਏ, ਹੋ ਮੈਂ ਕੈ ਤੁਸ ਸੀਂ ਆਣਾ ਤੇ ਕਦੀ ਘਰ ਤੁਸੀਂ ਤੇ ਆਂਦੇ ਈ ਨੀ।
ਹਾਂ ਆਵਾਂਗੀ ਕੇ ਨੇ ਉਸ ਦਿਨ ਆਈ ਸੀ ਮੈਂ ਬਾਰਿਸ਼ ਬੜੀ ਪੈ ਰੀ ਸੀ ਜਦੋਂ।
ਹਾਂ ਉਸ ਦਿਨ ਕੀ ਆਣਾ ਓ ਬਸ ਬਾਰਿਸ਼ ਇੰਨੀ ਪਈ ਨਾ ਦੇਖੋਂ ਜੀ ਘਰੋਂ ਬਾਰ ਨਿਕਲੋ ਨੀ ਜਾਂ ਸਾਰੇ ਕੰਮ ਰੁਕ ਜਾਂਦੇ ਨੇ।
ਤੁਹਾਡੇ ਏਰੀਏ 'ਚ ਪਾਣੀ ਬੜਾ ਖੜਦਾ ਐ।
ਏ ਹਾਂਜੀ ਸਾਡੇ ਬਾਜ਼ਾਰ 'ਚ ਬੋਤ ਪਾਣੀ ਖੜਦੈ।
ਬੋਤ ਪਾਣੀ ਖੜੇ ਵਾਪਸ ਆਣਾ ਮੈਨੂੰ ਔਖਾ ਹੋ ਗਿਆ ਉੱਥੋਂ ਦੀ।
ਹਾਂਜੀ ਬਸ ਸਾਡੀ ਗਲੀਆਂ ਚ ਵੀ ਖੜਾ ਰੈਂਦਾ ਨਾ ਪਾਣੀ ਤਾਂ ਕਰਕੇ।
ਹੂੰ।
ਬਸ ਜੀ ਚਲੋ ਮੈਂ ਘਰ ਦਾ ਕੰਮ ਵਗੈਰਾ ਕਰ ਲਾ ਮਾੜਾ ਜਾ ਪਤਾ ਮੈਂ ਥੋੜੀ ਦੇਰ ਕਰਦੀ ਆ ਫ਼ੋਨ। ਹਾਂਜੀ ਸ਼ ਸ਼੍ਰੀ ਕਾਲ ਜੀ।